ਹੈਲੋ,
ਹਾਂਜੀ।
ਸਤਿ ਸ਼੍ਰੀ ਅਕਾਲ ਵੀਰ ਜੀ।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
ਹੋਰ ਵਧੀਆ ਈ ਤੁਸੀਂ ਦੱਸੋ?
ਬਸ ਠੀਕ ਆ ਜੀ। ਹਾਂਜੀ- ਹਾਂਜੀ, ਸਭ ਠੀਕ- ਠਾਕ ਜੀ।
ਹੋਰ ਵਧੀਆ ਜੀ।
ਇੱਧਰ ਸਭ ਵਧੀਆ, ਤੁਹਾਡੇ ਐ?
ਸਾਰੇ ਵਧੀਆ- ਵਧੀਆ, ਠੀਕ- ਠਾਕ।
ਹਾਂ, ਵਧੀਆ ਚਾਹੀਦਾ। ਫੇਰ, ਮੈਂ ਤੇ ਪੁੱਛ ਰਹੀ ਸੀ ਕਿ ਅੱਜ ਉੱਠੇ ਕਿੰਨੇ ਵਜੇ ਸੀ?
ਹੂੰ ਮੈ ਤਾਂ ਵੈਸੇ ਅੱਜ ਲੇਟ ਹੀ ਉਠਿਆ ਹੈਗਾ।
ਫੇਰ ਤੋ ਤੁਹਾਡੇ ਸਾਰੇ ਕੰਮ ਹੀ ਲੇਟ ਹੋ ਗਏ ਹੋਣੇ।
ਜੀ ਹਾਂਜੀ ਨਹੀਂ ਉਠਿਆ ਮੈਂ ਵੈਸੇ ਅੱਗੇ ਸੁਬਾਹ ਉੱਠਦਾ ਹੁੰਨਾ ਨਾ ਅੱਜ ਫੇਰ ਮੈਂ ਥੋੜਾ ਲੇਟ ਹੋ ਗਿਆ ਤਾਂ ਗੱਲ ਥੋਡੀ ਸਹੀ ਵੀ ਕੰਮ ਸਾਰੇ ਹੀ ਲੇਟ ਹੋ ਗਏ।
ਹਾਂਜੀ- ਹਾਂਜੀ।
ਅੱਗੇ ਸੁਬਾਹ ਉੱਠੀ ਦਾ ਸੀਗਾ। ਚਾਰ- ਪੰਜ ਵਜੇ ਉੱਠ ਕੇ, ਚਲੋ ਫਰੈਸ਼ ਹੋ ਕੇ ਫੇਰ ਜਿੰਮ ਜਾ ਜਾਈਦਾ ਸੀਗਾ।
ਅੱਛਾ ਜੀ।
ਜਿੰਮ 'ਚ ਘੰਟਾ ਲਗਾ ਕੇ। ਚਲੋ, ਘਰ ਬਾਹਰ ਨਹਾ ਧੋ ਕੇ ਚਲੋ ਆਵਦਾ ਸੌਂਪ ਤੇ ਆ ਜਾਈਦਾ ਈ ਰੋਟੀ- ਪਾਣੀ ਖਾ ਕੇ।
ਅੱਛਾ ਜੀ।
ਪਰ ਅੱਜ ਫੇਰ ਲੇਟ ਉੱਠੇ ਆ ਫੇਰ, ਜਿਵੇਂ ਕਹਿ ਦੀਏ ਜਿੰਮ 'ਚ ਵੀ ਲੇਟ ਗਏ ਆ। ਫੇਰ ਸ਼ੋਪ ਵੀ ਲੇਟ ਖੋਲੀ, ਰੋਟੀ ਵੀ ਲੇਟ ਹੀ
ਹ ਉਹੀ ਤਾਂ, ਗ ਹਾਂਜੀ ਹਾਂ। ਜੇ ਜਲਦੀ ਉੱਠਾਂਗੇ ਤੇ ਤਾਂ ਹੀ ਕੰਮ ਆਪਣੇ ਸਾਰੇ ਨਿਬੜਨਗੇ ਨੀ ਤਾਂ ਸਾਰੇ ਕੰਮ ਲੇਟ ਹੋ ਜਾਣ
ਬਿਲਕੁਲ- ਬਿਲਕੁਲ ਜੀ, ਸਹੀ ਗੱਲ ਆ।
ਫੇਰ ਉਹ ਬਿਮਾਰੀਆਂ ਵੀ ਲੱਗਦੀਆਂ ਜੀ, ਫੇਰ ਸਾਰਾ ਦਿਨ ਸਰੀਰ
ਹਾਂ ਮਤਲਬ ਦੇਖੋ, ਟਾਈਮ ਨਾਲ ਥੋੜਾ ਉੱਠਦੇ ਹਾ ਤਾਂ ਆਪਾਂ ਥੋੜੀ ਯੋਗਾ ਵਗੈਰਾ ਕਰ ਲੈਦੇ ਹਾ ਹਨਾ ਯੋਗਾ ਵਗੈਰਾ ਵੀ ਬੰਦਾ ਕਰ ਲੈਂਦਾ ਵਾ, ਤੇ ਉਹਦੇ ਨਾਲ ਆਪਣਾ ਦੇਖੋ, ਸਿਹਤ ਚੰਗੀ ਰਹਿੰਦੀ ਆ। ਆਪਣਾ ਜੋ ਮਾਇੰਡ ਦਾ ਹੁੰਦਾ ਨਾ ਮਾਇੰਡ ਸਟਰੈਸ, ਉਹ ਵੀ ਚਲੋ ਸਹੀ ਰਹਿੰਦਾ ਸਟਰੈਸ ਨਹੀ ਕੋਈ ਰਹਿੰਦਾ।
ਹਾਂਜੀ- ਹਾਂਜੀ, ਹੁਣ ਦੇਖੋ ਸਵੇਰੇ- ਸਵੇਰੇ ਮੌਸਮ ਕਿੰਨਾ ਵਧੀਆ ਹੁੰਦਾ ਜੇ ਆਪਾਂ ਸੈਰ ਕਰਨ ਵੀ ਜਾਈਏ।
ਹਾਂਜੀ- ਹਾਂਜੀ, ਬਿਲਕੁਲ- ਬਿਲਕੁਲ।
ਜੇ ਹੂੰ ਜੇ ਆਪਾਂ ਜਲਦੀ ਉੱਠਾਂਗੇ, ਤਾਂ ਸਾਰੇ ਕੰਮ ਨਿਬੜਨਗੇ। ਟੈਮ ਟੂ ਟੈਮ ਨਾ ਆਪਣਾ ਬੰਦਾ ਕੰਮ ਤੇ ਜਾਂਦਾ ਐ, ਖਾਂਦਾ- ਪੀਂਦਾ ਫੇਰ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ।
ਹਾਂਜੀ- ਹਾਂਜੀ, ਬਿਲਕੁਲ- ਬਿਲਕੁਲ ਸਹੀ ਆ।
ਹੂੰ
ਨਈ ਸਮੇਂ ਸਰ ਉੱਠਣਾ ਚਾਈਦਾ, ਜ਼ਰੂਰੀ ਆ
ਹਾਂਜੀ-ਆਂਜੀ, ਉਹੀ ਤਾਂ ਗੱਲ ਐ।
ਕੀ ਵੀ ਫਿਰੇ ਮਿਲਦੀ ਆ, ਜੇ ਆਪਾਂ, ਨੀਂਦ ਤਿਆਗਾਂਗੇ
ਹੂੰ
ਜੇ ਹੁਣ ਸੁੱਤੇ ਰਵਾਂਗੇ ਆਪਾਂ ਦੱਸ ਵਜੇ ਤੱਕ ਤਰੱਕੀ ਆਪਾਂ ਫਿਰ ਕੀ ਕਰਨੀ ਕੇ ਨੀ।
ਹਾਂਜੀ ਆਂਜੀ, ਜਲਦੀ ਉੱਠਣ ਦੇ ਮਤਬ ਬੋਤ ਜਾਦਾ ਫਾਇਦੇ ਨੇ, ਦੇਖੋ ਆਪਾਂ ਕੰਮ ਤੇ, ਜਲਦੀ ਜਾਣਾ, ਫੇਰ ਓਈ ਅ ਪਣੇ ਨਾ, ਕੰਮ ਤੇ ਵੀ ਫ਼ਰਕ ਪੈਂਦੈ ਕਸਟਮਰ ਆਪਣੇ ਆਂਦੇ ਨੀ ਫਿਰ, ਅਗਲੇ ਨੇ
ਹਾਂ ਫਿਰ ਸੁਬਾਹ ਅਗਲੇ ਨੂੰ ਜ਼ਰੂਰਤ ਹੁੰਦੀ ਐ ਨਾ, ਫਿਰ ਓਨੇ ਤੇ ਜਿਨੇ ਸੁਬਾ ਜ਼ਰੂਰਤ ਓਨਾ ਨੇ ਤੇ ਫਿਰ ਸੁਬਾਈ ਆਉਣਾ ਵਾ ਨਾ ਫੇਰ ਅਗਲਾ, ਗਗਾ ਅੱਗੇ-ਪਿੱਛੇ ਚਲਾ ਯਾਦਾ ਫੇ ਏ ਤਾਂ ਹੈ ਨੀ ਗਾ
ਹਾਂਜੀ-ਹਾਂਜੀ।
ਹਨਾ ਵੀ ਚਲੋ ਵੀ ਮੈਂ ਗਾ ਜਾ ਆਉਣਾ ਵਾ।
ਹਮ, ਓਹੀ ਤਾਂ ਗੱਲ ਆਪਣੇ ਕਸਟਮਰ ਹਾਂਜੀ ਕਸਟਮਰ ਖਰਾਬ ਹੁੰਦੇ ਨੇ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਕਸਟਮਰ ਈ ਖਰਾਬ ਹੁੰਦੇ ਬਾਕੀ ਅ ਆਪਣਾ ਵੀ, ਸਮਾਂ ਖ਼ਰਾਬ ਹੁੰਦਾ ਆਪਣੀ ਸੇਤ ਵੀ ਖਰਾਬ ਹੁੰਦੀ
ਹਾਂਜੀ-ਹਾਂਜੀ।
ਅਣੇ ਜਾਦੇ ਸਮੇ ਤੱਕ ਨਾ ਨਈ, ਮਤਲਬ ਸੌਣਾ ਚਾਈਦਾ
ਹੂੰ
ਹਾਂਜੀ-ਹਾਂਜੀ।
ਸਹੀ ਗੱਲ ਐ, ਟਾਮ ਟੂ ਟਾਮ ਉੱਠਾਂਗੇ।
ਵੀ ਜਰੂਰੀ ਆਪਾਂ ਕੈੰਨੇ, ਹਏਕ ਨੂੰ ਟੈਮ ਸੇਰ ਉੱਠੋ।
ਹਾਂਜੀ ਹੁਣ, ਬੱਚੇਆਂ ਨੂੰ ਵੀ ਅਪਾਂ ਟੈਮ ਸੇ ਸਕੂਲ ਭੇਜਾਂਗੇ, ਫੇਰ ਬੱਚੇ ਨੇ ਤਾਂ ਲੇਟ ਹੋ ਯਾਦੇ ਨੇ ਜੀ।
ਹਾਂਜੀ-ਹਾਂਜੀ ਹਾਂ।
ਹਾਂਜੀ।
ਬਿਲਕੁਲ-ਬਿਲਕੁਲ।
ਤੇ ਉਹੀ ਤਾਂ ਗੱਲ ਐ ਫੇਰ, ਹੁਣ ਆਪਾਂ ਰੋਟੀ ਲੇਟ, ਨਾਸ਼ਤਾ ਪਲਾ ਲੇਟ ਕੀਤਾ। ਦੇਖੋ ਓ, ਓ ਓਵੀ ਆਪਾਂ ਨੂੰ ਹਜਮ, ਕਿੰਨਾ ਲੇਟ ਹੋਏਆ, ਫੇਰ ਆਪਾ ਦੋ ਪੈਰ ਦੀ ਵੀ ਕਿੰਨੀ ਲੇਟ ਖਾਧੀ।
ਬੇਲਕੁਲ-ਬੇਲਕੁਲ।
ਹੁਣ ਤੇ ਫੇਰ ਰਾਤ ਦੀ ਰੋਟੀ ਆਪਾਂ ਬਾਰਾਂ ਵਜੇ ਥੋੜ ਨਾ ਖਾਵਾਂਗੇ, ਅੱਠ ਵਜੇ ਤੱਕ ਨੀ ਤੇ ਖਾ ਲੈਣੀ ਚਾਈਦੀ ਏ ਰੋਟੀ।
ਹਾਂਜੀ, ਹਾਂਜੀ, ਹਾਂਜੀ।
ਹੂੰ।
ਜ਼ਰੂਰੀ ਐ ਦੇਖੋ, ਸੇਤ ਦਾ ਖੇਆਲ ਰੱਖਣਾ ਚਾਈਦਾ ਆਪਾ ਨੂੰ।
ਹਾਂਜੀ।
ਸੇਤ ਦਾ ਖੇਆਲ ਤਾਂ ਏ ਰੱਖਾਂਗੇ ਜੇ ਆਪਾ, ਟੈਮ ਸੇਰ ਉੱਠਾਂਗੇ। ਵੋਕ ਕਰਾਂਗੇ ਅਪਾ, ਕੁਝ ਯੋਗਾ ਕਰਾਂਗੇ, ਠੀਕ ਐ ਜੀ। ਜਾਂ ਜਿੰਮ ਵਗੈਰਾ ਜਾਵਾਂਗੇ।
ਹੂੰ।
ਠੀਕ ਐ, ਇਦੇ ਨਾਲ ਆਪਨਾ ਜੋ ਸਰੀਰ ਐ ਓ ਵੀ ਐਕਟਿਵ ਰੈੰਦਾ ਵਾ।
ਹਾਂਜੀ ਹਾਂ
ਤੇ ਕੰਮ ਵੀ ਚਲੋ ਅਹ ਦਿਨ ਦੀ ਸ਼ੁਰੂਆਤ ਵੀ ਵਦੀਆ ਹੁੰਦੀ।
ਹਾਂਜੀ।
ਤੇ ਚਲੋ ਜੋ ਕੰਮ ਤਾਂ, ਆਪਨਾ ਚਲੋ ਟੈਮ ਸਿਰ ਆਪਾਂ ਖੋਲਣਾ ਤਾਂ ਚਲੋ ਹੈਗਾ ਈ ਐ।
ਹੂੰ।
ਹਾਂਜੀ-ਹਾਂਜੀ।
ਸਈ ਗੱਲ ਐ ਹੁਣ ਸਵੇਰੇ ਉੱਠਾਂਗੇ ਯੋਗਾ ਕਰੇਆ। ਅ ਜਿੰਮ ਵੀ ਗੇਆ ਸੈਰ ਕੀਤੀ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ।
ਹਾਂਜੀ, ਫੇਰ ਆਪਨੀ ਉਵੇਂ ਸੈਰ ਰੈਹ ਜਾਂਦੀ ਐ।
ਹਾਂਜੀ- ਹਾਂਜੀ ਮਾਈਂਡ, ਮਾਈਂਡ ਫਰੈਸ਼ ਰੈਂਦਾ ਨਾ ਏਹ ਚੀਜਾਂ ਨਾਲ ਨਾ। ਜਰੂਰੀ ਏਹ ਹਰੇਕ ਨੂੰ ਆਪਾਂ ਕੇਨੇ ਕਰਨੀਂ ਚਾਈਦੀ ਬੰਦੇ ਹਾਂਜੀ ਹਾਂ, ਤੇ ਤੁਸੀ ਵੀ ਫੇਰ ਬੱ ਚੇਆਂ ਨੂੰ, ਫੇਰ ਆਦਤ ਪਾਈ ਕਿ ਨਈਂ ਕਿ ਲੇਟ ਈ ਉੱਠਦੇ।
ਬੱਚੇ, ਦੇਖੋ ਜਦੋਂ ਸਕੂਲ ਜਾਣਾ ਹੁੰਦੈ ਫੇਰ ਤਾਂ ਉੱਠ ਜਾਂਦੇ ਨੇ ਜਲਦੀ
ਅੱਸ਼ਾ-ਅੱਸ਼ਾ। ਜਿਦਨ ਛੁੱਟੀ ਓਦਨ ਨੀਂ ਉੱਠਦੇ
ਨਾ ਜੀ ਨਾ, ਓਸ ਦਿਨ ਤਾਂ ਦਸ ਵਜੇ ਤੋਂ ਪੈਲਾਂ ਨੀ ਉੱਠਦੇ ਜੀ, ਫੇਰ ਓਹੀ ਕੰਮ ਸਾਰੇ ਲੇਟ ਹੋ, ਜਾਂਦੇ ਨੇ।
ਬਿਲਕੁਲ ਬਸ ਓਦਨ ਈ ਲੇਟ ਹੋ ਜਾਂਦੇ ਨ ਕੰਮ
ਹਾਂਜੀ- ਹਾਂਜੀ ਆਪਾਂ ਛੇ ਵਜੇ ਤੱਕ ਤਾਂ ਉੱਠ ਜਾਨਾ ਚਾਈਦਾ ਸਵੇਰੇ
ਹਾਂਜੀ -ਹਾਂਜੀ, ਹਾਂਜੀ ਬਿਲਕੁਲ।
ਫੇਰ ਏਹ ਉੱਠਦੇ ਨੇ ਜਦੋਂ ਛੁੱਟੀ ਆਲੇ ਦਿਨ ਦਸ ਵਜੇ, ਸਬ ਕੁਛ ਇਨਾਂ ਦਾ ਲੇਟ ਨਾਸ਼ਤਾ ਅ ਦੁਪੈਹਰ ਦਾ ਲੰਚ, ਸਬ ਕੁਛ ਲੇਟ ਹੋ ਜਾਂਦੈ।
ਹਾਂਜੀ- ਹਾਂਜੀ, ਹਾਂਜੀ ਹਾਂ।
ਹਾਂਜੀ
ਹਾਂ, ਫਿਰ ਓਹੀ ਬੰਦਾ ਸਮੇਂ ਸਿਰ ਉੱਠੇ ਨਾ
ਹਾਂਜੀ-ਹਾਂਜੀ।
ਬਾਕੀ ਜੇੜੇ ਰੂਟੀਨ ਬਣੀ ਜਿਨਾਂ ਦੀ ਜੇੜੀ ਤਾਂ ਬੰਦਾ ਰੋਜ ਉਠ ਜਿਵੇਂ ਹੁਨ ਮੇਰੇ ਵਰਗਾ ਰੋਜ ਉੱਠਣਾ ਪੈਂਦੈ ਮੈਨੂੰ ਸੁਬਾ ਈ ਸੋ ਤਾਂ ਚਲੋ ਬੰਦੇ ਉੱਠ ਖੜਦੇ ਐ।
ਹੂੰ।
ਓਨਾ ਨੂੰ ਕੋਈ ਐਂ ਔਖਾ ਨੀਂ ਲੱਗਦਾ ਇੰਨਾ ਨਾ ਵੀ ਚਲੋ ਉੱਠਣਾ ਈ ਐ, ਅਗਲਾ ਕੈੰਦਾ ਉੱਠਣਾ ਮੈੰ ਉੱਠਣਾ ਈ ਐ ਚਲੋ ਉੱਠ ਖੜੋ। ਫੇਰ ਜੇੜੇ ਬੰਦੇ ਫੇਰ ਨਈਂ ਉਠਦੇ ਜਿਨਾਂ ਨੂੰ ਹੁਨ ਹੌਲੀ- ਹੌਲੀ ਫਿਰ ਆਦਤ ਪੋਨੀ ਐ ਓ ਫਿਰ ਔਖਾ ਹੋ ਜਾਂਦੈ ਅੱਗੇ ਕੇਰਾਂ ਕੰਮ। ਵੈਸੇ ਅਗਰ ਪਾ ਲੈਨ ਤਾਂ ਆਦਤ ਏਹ ਨੀਂ ਮਾੜੀ ਨੀਂ ਗੀ ਆਦਤ ਜੀ ਚੰਗੀ ਗੱਲ ਐ, ਚਲੋ ਜੇ ਟੈਮ ਸਿਰ ਆਪਦਾ ਉਠਣਗੇ ਤੇ ਕੰਮ ਨਿਬੇੜਨਗੇ, ਕਿ ਨਈਂ
ਹਾਂਜੀ।
ਹਾਂਜੀ- ਹਾਂਜੀ
ਏਹੀ ਤਾਂ ਗੱਲ ਐ ਹੁਨ ਬਸ ਜੀ ਬਸ। ਜਿਵੇਂ ਹੁਨ ਜੇ ਆਪਾਂ ਸਵੇਰੇ ਜਲਦੀ ਉੱਠਾਂਗੇ ਮਨ ਨੂੰ ਵੀ ਸ਼ਾਂਤੀ ਮਿਲਦੀ ਐ। ਆਪਣੇ ਸੋਚ ਸੋਚਣ ਦੀ ਸ਼ਕਤੀ ਵੀ ਵੱਧਦੀ ਹੈ।
ਬਿਲਕੁਲ -ਬਿਲਕੁਲ ਜੀ ਹਾਂਜੀ- ਹਾਂਜੀ!
ਉਹ ਕਹਿੰਦੇ ਨੇ ਨਾ ਦਿਨ ਦੀ ਜਿਵੇਂ ਸ਼ੁਰੂਆਤ ਆ ਆਪਣੇ ਉਹੋ ਜਿਹੇ ਕੰਮ ਹ ਸਮੇ ਸਿਰ ਹਾਂਜੀ।
ਹਾਂਜੀ, ਇਹ ਜ਼ਰੂਰੀ ਆ ਦੇਖੋ ਹਰੇਕ ਨੂੰ ਚਾਹੀਦਾ ਵਾ, ਆਪਾਂ ਤਾਂ ਕਹਿੰਦੇ ਹਰੇਕ ਬੰਦਾ ਅਪਣਾਵੇ ਇਹ ਚੀਜ਼ ਕਿ ਨਹੀ।
ਹਾਂ ਜੀ- ਹਾਂ ਜੀ!
ਇਹ ਹੈਬਿਟ ਜਿਹੜੀ ਮਤਲਬ ਚੰਗੀ ਹੈਬਿਟ ਹਰੇਕ ਨੂੰ ਅਪਣਾਉਣੀ ਚਾਹੀਦੀ ਹੈ। ਹਾਂਜੀ ਇਹਨਾਂ ਹੁਣ ਕੰਮ ਵੀ ਕੰਮ ਬੰਦਾ ਛੇਤੀ ਨਿਬੇੜਦੈ।
ਹੂੰ।
ਅਗਰ ਕਿਤੇ ਜਾਣਾ ਵਾ ਤੂੰ ਬੰਦਾ ਲੇਟ ਨਹੀਂ ਹੁੰਦਾ ਛੇਤੀ ਚਲੋ ਟਾਈਮ ਸਿਰ ਜਾ ਵੜਦਾ ਹਨਾ। ਪਹਿਲਾਂ
ਹਾਂਜੀ ਹੁਣ ਜਿਵੇਂ ਬੱਚੇ ਨੇ ਸਵੇਰੇ ਜਦੋਂ ਉਠ ਉੱਠਣਗੇ, ਪੜ੍ਹਨਗੇ, ਉਹ ਉਹਨਾਂ ਨੂੰ ਨਾ ਸਾਰਾ ਵੀ ਰਹਿੰਦਾ।
ਯਾਦ ਰਹਿੰਦਾ ਬਿਲਕੁਲ, ਸੁਭਾ ਦੀ ਪੜ੍ਹਾਈ ਹੈ ਨਾ ਸੁਭਾ ਦੀ।
ਹਾਂਜੀ।
ਉਸ ਟਾਈਮ ਮਾਇੰਡ ਵੀ ਫਰੈਸ਼ ਰਹਿੰਦਾ ਤੇ ਐਨਰਜੀ ਵੀ ਹੁੰਦੀ ਹੈ।
ਹਾਂਜੀ ਤੇ ਬਿਮਾਰੀਆਂ ਵੀ ਘੱਟ ਲੱਗਦੀ
ਹਾਂਜੀ -ਹਾਂਜੀ, ਬਿਲਕੁਲ -ਬਿਲਕੁਲ।
ਹਾਂਜੀ।
ਮੈਂ ਵੀ ਹੁਣ ਘਰੇ ਬੱਚੀ, ਚਲੋ ਹਜੇ ਬੱਚੇ ਛੋਟੇ ਆ। ਥੋੜੇ ਜੇ ਪੜ੍ਹਨ ਜਾਣਗੇ ਨਾ ਸਕੂਲ ਜਦੋਂ ਤੋ, ਥੋੜ੍ਹਾ ਇਹਨਾਂ ਨੂੰ ਆਦਤ ਪਾਉਣੀ ਆ ਵੀ ਟਾਈਮ ਉੱਠਣਾ।
ਹਾਂਜੀ, ਆਹ ਨਹੀਂ ਠੀਕ ਆ।
ਆਪਣੇ ਨਾਲ ਹੀ ਠਾ ਲਿਆ ਕਰਨੇ, ਚਲੋ ਜੀ ਬੱਚੇ ਫਰੈਸ਼ ਹੋਵੋ, ਆਵਦਾ ਰੈਡੀ ਹੋ ਜਾਓ ਕਰਾ ਦੀ।
ਹੁਣ ਜਿਵੇਂ ਜੇ ਆਪਾਂ ਜਲਦੀ ਉੱਠਾਂਗੇ, ਹੁਣ ਕਹਿੰਦੇ ਨੇ ਨਾ ਜਿਵੇਂ ਜੋ ਜਿਹੜੇ ਲੋਕ ਜਲਦੀ ਉੱਠਦੇ ਨੇ, ਉਹਨਾਂ ਨੂੰ ਫਿਰ ਰਾਤ ਉਹਨੂੰ ਵੀ ਨੀਂਦ ਨਾ ਜਲਦੀ ਆਂਦੀ ਏ ਤੇ ਗੁੜੀ ਨੀਂਦ ਆਂਦੀ ਏ ਫਿਰ।
ਬਿਲਕੁਲ -ਬਿਲਕੁਲ ਸਹੀ ਗੱਲ।
ਜੇ ਆਪਾਂ ਹੁਣ ਲੇਟ ਹੀ ਸੋਏ, ਫਿਰ ਲੇਟ ਹੀ ਉੱਠਾਂਗੇ।
ਹਾਂਜੀ -ਹਾਂਜੀ!
ਵਧੀਆ, ਆਪਾਂ ਨੂੰ ਸੰਤੁਲਨ ਨਾ ਬਣਾਈ ਰੱਖਣਾ ਚਾਹੀਦਾ ਆਪਣਾ।
ਹਾਂਜੀ -ਹਾਂਜੀ- ਹਾਂਜੀ!
ਹਾਂਜੀ ਹਾਂ।
ਬਸ ਕੇਰਾ- ਕੇਰਾ ਔਖਾ ਹੁੰਦਾ, ਜਦੋਂ ਆਪਣੀ ਹੈਬਿਟ ਬਣ ਗਈ ਜਦੋਂ ਕੀਰਾਂ ਫਿਰ ਤਾਂ ਫੇਰ ਨੀ ਕੋਈ ਦਿਕਤ, ਫਿਰ ਬੰਦੇ ਤੇ ਆਪਣੇ ਹੀ ਆਪਣੇ ਆਪ ਹੀ ਅੱਖ ਖੋਲ ਜਾਂਦੀਆ।
ਹਾਂਜੀ।
ਫਿਰ ਬੰਦਾ ਐਟੋਮੈਟਿਕਲੀ ਉੱਠ ਖੜ੍ਹਦਾ ਉਸ ਟਾਇਮ ਸਮੇਂ ਤੇ।
ਹਾਂਜੀ- ਹਾਂਜੀ!
ਇਹ ਬਸ ਰੂਟੀਨ ਦੇ ਸਿਰ ਤੇ ਆ, ਰੂਟੀਨ ਬਣਾਉਣੀ ਪੈਂਦੀ ਹੈ ਪਹਿਲਾਂ।
ਹੂੰ ਹੁਣ ਜਿਵੇਂ ਸਵੇਰ ਜਿਵੇਂ ਵਾਤਾਵਰਨ ਹੁੰਦਾ, ਸ਼ਾਂਤ ਹੁੰਦਾ, ਪ੍ਰਦੂਸ਼ਣ ਮੁਕਤ ਵੀ ਹੁੰਦਾ।
ਹਾਂਜੀ -ਹਾਂਜੀ!
ਹਾਂਜੀ, ਫੇਰ ਆਪਾ ਇਹਨੂੰ ਮੈਡੀਟੇਸਨ ਕਰਨ ਚ ਵੀ ਦੇਖੋ ਧਿਆਨ ਲੱਗਦਾ ਆਪਣਾ।
ਬਿਲਕੁਲ -ਬਿਲਕੁਲ ਉਹ ਵੀ। ਸਮੇਂ ਸਿਰ ਉੱਠਾਂਗੇ ਤੋ ਓ ਵੀ ਫੇਰ ਹੀ ਕਰਾਂਗੇ ਆਪਾਂ ਨੀ ਤਾਂ ਓ ਵੀ ਰੈ ਜਾਂਦਾ ਵਿਚੇ ਈ। ਕੋਈ ਵੀ ਐਕਸਰਸਾਈਜ਼ ਕਰਨੀਆ ਅਗਰ ਆਪਾਂ ਓ, ਓ ਸੁਬਾਅ ਦੀ ਐਕਸਰਸਾਈਜ਼ ਈ ਆ ਮੰਨ ਲੋ ਚਲੋ ਐਕਸਰਸਾਈਜ਼ ਵੀ ਛੱਡੋ ਕੋਈ ਸਿੰਗਰ ਆ ਕੋਈ ਕਲਾਕਾਰ ਆ ਕੋਈ ਰੇਆਜ ਕਰਨਾ ਓਨੇ
ਹੂੰ।
ਓ ਵੀ ਸੁਬਾਅ ਦਾ ਈ ਹੁੰਦਾ।
ਹਾਂਜੀ ਕੇਉਂਕੀ ਸਵੇਰੇ ਈਨਾ ਕੁਛ, ਓ ਨੀ ਨਾ ਹੁੰਦਾ ਜਿਵੇ ਟਰੈਫਿਕ ਨੀ ਹੁੰਦਾ, ਸ਼ੋਰ ਸ਼ਰਾਬਾ ਨੀ ਹੁੰਦਾ ਆਪਣੇ ਆਸ-ਪਾਸ, ਸਵੇਰੇ-ਸਵੇਰੇ ਵਦੀਆ ਜਿਵੇਂ ਅ ਪੰਛੀਆਂ ਦੀ ਆਵਾਜ਼ ਹੁੰਦੀਆ ਕਿੰਨਾ ਵਦੀਆ ਮਨ ਸ਼ਾਂਤ ਜੇ ਹੁੰ
ਹਾਂਜੀ-ਹਾਂਜੀ ਬਿਲਕੁਲ।
ਹਾਂਜੀ। ਏ ਏ ਆਪਾਂ ਨੂੰ ਏ ਆਦਤ ਨੂੰ ਨਾ ਅਪਨੇ ਜ਼ਰੂਰ ਹਿੱਸਾ ਬਣਾਣਾ
ਅਪਣਾਉਣੀ ਚਾਈਦੀ ਆਦਤ ਆਪਾਂ ਕੈਨੇ ਆਪਣੇ ਚਲੋ, ਅਗਰ ਆਪ ਨੀ ਆਪਾਂ ਸਿਆਣੇ ਬੰਦੇ ਨੇ ਨਈ ਅ ਣਾਈ, ਤੇ ਬੱਚੇਆਂ ਨੂੰ ਜ਼ਰੂਰ ਅਪਣਾਓ।
ਹਾਂਜੀ।
ਹਨਾ ਤਾਂ ਕੈ ਓਨਾਂ ਦਾ ਤਾਂ ਜੋ ਸਮਾਂ ਵਾ ਜੋ ਜੀਵਨ ਆ ਥੋੜਾ ਜੇਆ ਸਈ ਹੋਵੇ।
ਹੂੰ, ਓ ਕੈਦੇ ਨਾ ਜੇੜਾ ਸਵੇਰੇ ਉੱਠਦੈ ਇਕ ਤਾਂ, ਇਕ ਯੋਗ ਕਰੋ ਪਰਮਾਤਮਾ ਦੇ ਨਾਲ ਮਿਲਰਾ
ਮਿਲਦਾ ਹੈ, ਬਿਲਕੁਲ-ਬਿਲਕੁਲ।
ਹਾਂਜੀ।
ਗੁਰੂ ਘਰ ਜਾਓ, ਫਰੈਸ਼ ਹੋ ਕੇ ਆਵਦਾ
ਹੂੰ।
ਨਈ, ਕੰਮ-ਕਾਰ ਯੋਗਾ ਵਗੈਰਾ ਜੋ ਵੀ ਕਰਕੇ ਗੁਰੂਘਰ ਜਾਓ, ਹੁਣ ਟੈਮ ਸਿਰ। ਤੇ ਚਲੋ ਆਵਦਾ ਜੀ ਫੇਰ ਕੰਮ-ਕਾਰ ਜੋ ਵੀ ਆ ਓਥੇ ਕਰੋ ਕੰਮ, ਮਾਇੰਡ ਵੀ ਫਰੈਸ਼ ਰੈਦਾ ਸਟਰੈਸ ਵੀ ਨੀ ਕੋਈ ਜਾਦੇ ਓਂਦੀ।
ਹਾਂਜੀ, ਹੁਨ ਜਿਵੇਂ ਸਵੇਰੇ ਉੱਠਦੇ ਨੇ ਜੇੜੇ ਦੇਖੋ ਓਨਾਂ ਦੇ ਆ, ਬੋਡੀ ਚ ਵਿਟਾਮਿਨ ਡੀ ਦੀ ਕਮੀ ਨੀ ਰੈਂਦੀ। ਕਿਉਂਕਿ ਸਵੇਰੇ-ਸਵੇਰੇ ਵਾਲੀ ਜੇੜੀ ਧੁੱਪ ਲੱਗਦੀ ਆ ਓ ਬਹੁਤ ਵਦੀਆ ਹੁੰਦੀ ਐ।
ਹਾਂਜੀ-ਹਾਂਜੀ।
ਅੱਖਾਂ ਦੀ ਰੋਸ਼ਨੀ ਵੀ ਵੱਦਦੀ ਏਐ।
ਹਾਂਜੀ-ਹਾਂਜੀ, ਹਾਂਜੀ ਜੀ।
ਹਾਂ, ਥਕਾਨ ਵੀ ਨੀ ਰੈਂ ਦੀ ਜਿਵੇਂ ਹੁਣ ਅਸੀਂ ਟਾਈਮ ਟੂ ਟਾਈਮ ਆਪਾਂ ਉੱਠਾਂਗੇ ਆਪਣੇ ਆ ਕਾਨ ਵੀ ਨੀ ਰਉਗੀ, ਕਿਨ ਵੀ ਵਦੀਆ ਰੈਂਦੀ ਐ
ਕੰਮ ਵੀ ਐ ਨਾ ਕੰਮਾਂ ਕੰਮਾਂ ਦਾ ਵੀ ਨਿਪਟਾਰਾ ਛੇਤੀ ਹੋ ਜਾਂਦਾ ਨਾ। ਦੇਖੋ ਅਗਰ ਕੋ ਕੰਮ ਕੋਈ ਵਾਦਾ ਵਾ ਕੋਈ ਆਪਾਂ ਸੁਬਾ ਉੱਠਾਂਗੇ ਟਾਈਮ ਸਿਰ, ਕੰਮ ਨੂੰ ਲੱਗਾਂਗੇ ਤਾਂ ਛੇਤੀ ਉਹ, ਮਤਲਵ ਨਿਬੜ ਜੂਗਾ, ਅਗਰ ਆਪਾਂ ਲੱਗਾਂਗੇ ਈ ਦੋ ਘੰਟੇ ਬਾਦ ਚੋਂ ਲੱਗਾਂਗੇ, ਓਹੀ ਦੋ-ਤਿਨ ਘੰਟੇ ਰਲਦੇ ਨੇ ਹੁੰਦੇ ਨਾਲ ਕੋਈ ਵੀ ਚੀਜ਼
ਹਾਂਜੀ-ਹਾਂਜੀ ਹੁਣ ਜਿਵੇਂ ਆਪਣੀ ਜਨ ਸ਼ਕਤੀ ਆ ਓ ਵੀ ਸਈ ਰੈਂਦੀ ਐ।
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ
ਹਾਂਜੀ ਤਾਂਹੀ ਓ ਡਾਕਟਰ ਕੈਂਨੇ ਨੇ ਦੇਖੋ ਜਲਦੀ ਸੋਵੋਗੇ ਤੇ ਜਲਦੀ ਉ
ਉੱਠੋਂਗੇ ਬਿਲਕੁਲ-ਬਿਲਕੁਲ
ਹਾਂਜੀ
ਜ਼ਰੂਰ ਜਲਦੀ ਹਰੇਕ ਨੂੰ ਆਪਾਂ ਕੈਂਨੇ ਆ ਵੀ ਹਰੇਕ ਨੂੰ ਉੱਠਣਾ ਚਾਹੀਦਾ ਵਾ।
ਹਾਂਜੀ ਦਿਲ ਹਾਂਜੀ ਦਿਲ ਦੇ ਲਈ ਵੀ ਦੇਖੋ ਫਾਇਦੇਮੰਦ ਐ।
ਬਿਲਕੁਲ-ਬਿਲਕੁਲ-ਬਿਲਕੁਲ
ਹਾਂਜੀ ਬਾਕੀ ਹੁਣ ਦੇਖੋ ਸਮਝਣ ਦੀ ਹੱਲ ਹੈ।
ਹਾਂਜੀ ਦੇਖੋ ਸਮਝਣ ਤੇ ਗੱਲ ਈ ਆ ਹੁਣ ਥੋਡੀ ਐੱਡੋ-ਅੱਡੀ ਦਿਮਾਗ ਹੁੰਦੇ ਨੇ ਲੋਕਾਂ ਦੇ ਕਈ ਨਈ ਵੀ ਮੰਨਦੇ ਏ ਗੱਲਾਂ
ਹਾਂਜੀ ਹੁਣ ਕਈਆਂ ਦੇ ਕੰਮ-ਕਈਆਂ ਦੇ ਕੰਮ ਇਹੋ ਜੇ ਨੇ ਉਨਾਂ ਓ ਲੇਟ ਆਂਦੇ ਨੇ ਫਿਰ ਓ ਲੇਟ ਵੀ ਉੱਠਦੇ ਨੇ
ਹਾਂਜੀ-ਹਾਂਜੀ ਬਿਲਕੁਲ
ਹੁਣ ਏ ਵੀ ਆਪਾਂ ਦਸ ਨਈ ਸਕਦੇ ਕੁਛ
ਹਾਂਜੀ-ਹਾਂਜੀ-ਹਾਂਜੀ ਤਾਂ
ਸਵੇਰੇ ਉੱਠਾਂਗੇ ਤਾਂ ਵਧੀਆ ਐਂ ਨਾ ਸ਼ੁਰੂਆਤ ਹੋਏਗੀ ਆਪਣੇ ਦਿਨ ਦੀ ਦਿਨ ਵਧੀਆ ਲੰਘੂਗਾ ਨਾਸ਼ਤਾ ਰੋਟੀ ਰੋਟੀ ਪਾਣੀ ਸਭ ਆਪਣਾ ਹਾਂਜੀ-ਹਾਂਜੀ ਸਭ ਨੂੰ ਜਲਦੀ ਉੱਠਣਾ ਚਾਈਦਾ।